ਹੈਲੋ ਹੈਲੋ। ਠੀਕ ਹੈਗੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਕੀ ਕਰਦੀ ਆ। ਅਸੀਂ ਵੀ ਬੈਠੇ ਹਾਂ ਰੋਟੀ ਰਾਟੀ ਖਾ ਲਈ।
ਹਾਲੇ ਨੀ ਖਾਈ ਹੈਗੀ ਹਾਲੇ ਤਾਂ ਝਾੜੂ ਪੋਚਾ ਕਰਿਆ।
ਕਰਤਾ ਅੱਛਾ ਅੱਜ ਕਿਵੇਂ ਕਰਤਾਂ।
ਤੁਸੀਂ ਕੀ ਕਰਦੇ ਹੋ ਤੁਸੀਂ ਤਾਂ ਬੈਠੇ ਹੋਣੇ ਨਿੰਦ ਚ ਪੜਦੇ ਜਾਂਦੇ ਆ। ਅੱਖਾਂ ਚ ਡਿੱਡਾ ਪੜੀਆਂ ਹੋਣੀਆਂ ਤੁਸੀਂ ਦਾ
ਆਏ ਗਏ ਬਸ ਦਿਦਾ ਫਿਰਦਾ ਕਰਦੀ।
ਆਹ ਸਾਡੀ ਕੁੱ। ਕੁਤੀ ਤਾਂ ਨਾ ਬੜੀ ਤੰਗ ਕਰਦੀ ਆ।
ਆਹ ਤਾਂ ਕਰਦੀ ਆ ਹੁਣ ਦੱਸ। ਤੁਸੀਂ ਨਾ ਇੱਕ ਵਾਰੀ ਵੈਸ਼ਨੋ ਦੇਵੀ ਵੀ ਜਾਣਾ ਸੀ ਮੈਂ ਲੱਛਮੀ ਨੂੰ ਵੀ ਪੁੱਛਿਆ ਸੀ ਫਿਰ ਕਿਉਂ ਨਹੀਂ ਗਏ।
ਜਾਣਾ ਸੀ ਪਰ ਹਾਲੇ ਬੁੰਦਾ ਹਾਈ ਹੋ ਗਈ ਨਾ।
ਬੁੰਦਾ ਪੈਂਦੀ ਓਥੇ ਤਾਂ ਓ ਵੀ ਹੋਏਆ। ਭੂਸਖਲਨ ਵੀ ਹੋਏਆ। ਅੱਠ ਤਾਰੀਖ ਨੂੰ। ਵੈਸ਼ਨੋ ਦੇਵੀ ਦੇ ਪਾੜ ਡਿੱਗ ਪੇ।
ਹਾਂ, ਓਥੇ ਤਾਂ ਬੜੇ ਮੀਂ ਬਰਸੇ ਹੈਗਾ।
ਮੈਂ ਤਾਂ ਅਮਰਨਾਥ ਮੈਂ ਤਾਂ ਅਮਰਨਾਥ ਦਾ ਵੀ ਸੁਣੇਆ ਸੀ। ਅਮਰਨਾਥ ਓ ਸ਼ਿਵਲਿੰਗ ਦੋ ਮੀਨੇ ਬਣੇਆ ਰੈਂਦਾ ਓ ਓਦੇ ਚ ਵੀ ਦਰਾਰ ਪੈਗੀ ਓ ਵੀ ਟੁੱਟ ਗਯਾ।
ਹਾਂ ਮੈਂ ਵੀ ਸੁਣੇਆ, ਮੈਂ ਵੀ ਸੁਣੇਆ ਵਾ ਓਥੇ ਬੋਤ ਪਾਣੀ ਆਏਆ।
ਕਿਟੂ ਐਥੇ ਆ।
ਤੇ ਤੇ ਕਈ ਬੰਦੇ ਵੀ ਉ ਉ ਡੈ ਗਏ ਉਸ ਵਿੱਚ
ਪਤਾ ਨੀ ਸਾਡੀ ਤਾਂ ਛੋਟੀ ਬੂਆ ਗਈ ਸੀ। ਓ ਤਾਂ ਵਾਪਸ ਆਗੀ ਠੀਕ ਠਾਕ।
ਫਿਰ ਓ ਵੀ ਡੈ ਗੀ ਥੀ ਕਆ?
ਓ ਨੀ ਬਹ ਗੀ। ਜੇ ਠੀਕ ਠਾਕ ਤਾਂਹੀ ਤਾਂ ਆਈ।
ਅੱਛਾ। ਟੰਗ ਟੁੰਗ ਨੀ ਟੁੱਟੀ ਓਦੀ।
ਐ ਕੇ ਦਸਦੀ।
ਤੁਸੀ ਦੱਸੋ ਕੀ ਕਰਦੇ ਆ?
ਬੈਠੇ ਆਂ ਅਸੀ ਤਾਂ ਹੁਣ ਖਾਣਾ ਖਾਵਾਂਗੇ।
ਕੀ ਬਣਾਏਆ ਖਾਣੇ ਚ?
ਆਲੂ ਦੇ ਪਰਾਂਠੇ।
ਸਾਡੇ ਘਰ ਵੀ ਭੇਜ ਦੇ।
ਭੇਜ ਦਾਂਗੇ। ਆਜੋ ਤੁਸੀ ਆ ਜਓ ਖਾਣ।
ਬਸ ਅਸੀ ਕਰਾਏਆ ਲਾ ਕੇ ਓਥੇ ਆਵਾਂਗੇ। ਐਨੇ ਤਾਂ ਅ ਐਥੇ ਈ ਪੋ ਲਾਂਗੇ ਪਰੌਠੇ।
ਪੋ ਲੋ ਫਿਰ।
ਅੱਛਾ। ਕੀ ਕਰਦੇ ਨੇ ਹੋਰ ਤੁਹਾਡੀ ਸੱਸ ਠੀਕ ਆ?
ਸਾਡੀ ਸਾਸੂ ਤਾਂ ਬਸ ਨੀਚੇ ਪਈ ਆ। ਹੁਣ ਤਾਂ ਦੁੱਧ ਪੀ ਰੀ ਆ।
ਕਿਉਂ ਕਮ ਕੁੁੰਮ ਨੀ ਕਰਦੀ ਆ।
ਕੰਮ ਝਾੜੂ ਪੋਚਾ ਕਰਦੀ ਆ ਥੱਲੇ ਦਾ।
ਬਸ।
ਤੇ ਤਿੰਨ ਚਾਰ ਦਿਨਾਂ ਬਾਦ ਕੱਪੜੇ ਧੋ ਲੈਂਦੀ ਮਸ਼ੀਨ ਲਗਾ ਕੇ। ਵੋਸ਼ਿੰਗ ਮਸ਼ੀਨ ਚ।
ਅੱਛਾ। ਕੰਮ ਕੁਮ ਕਰਾ ਲੇਆ ਕਰੋ ਓਦੇ ਤ।
ਬਸ ਆਹੀ ਕੰਮ ਕਰਦੀ ਆ। ਗਮਲੇ ਰੱਖੇ ਹੋਏ ਆ ਗਮਲੇਆ ਨੂੰ ਪਾਣੀ ਪਾਂਦੀ ਆ ਬਸ ਖਾਦ ਦੇਂਦੀ ਆ ਓਨਾਂ ਨੂੰ।
ਅਰ ਜੇ ਕੁੱਟ ਜੇ ਕੁੱਛ ਕੱਟ ਜੇ ਓਦੇ।
ਕੁਛ ਨੀ ਕੱਟਦਾ ਓਦੇ। ਏਕ ਸੌ ਤੀਸ ਗਮਲੇ ਰੱਖੇ ਹੋਏ ਆ ਓਨੇ।
ਸਾਡੇ ਨੂੰ ਵੀ ਦੇ ਦੇ ਏਕ ਅੱਧਾ। ਐਥੇ ਵੀ ਲਾ ਲਾਂਗੇ।
ਤੁਹਾਨੂੰ ਕਿਵੇਂ ਦਵਾਂ, ਮੈਂ ਤੇ ਪੌਦੇ ਲੈ ਕੇ ਆਈ ਸੀ ਇੱਕ ਵਾਰ। ਔ ਵੀ ਨੀ ਲਗਾਏ ਗਏ ਤੁਹਾਡੇ ਕੋਲੋਂ ਤਾਂ।
ਅੱਛਾ।
ਓ ਵੀ।
ਕਿੰਨੇ ਕਿੰਨੇ ਦੇ ਗਮਲੇ?
ਗਮਲੇ ਕਿੰਨੇ ਕਿੰਨੇ ਦੇ ਕਿਉਂ?
ਕਿੰਨੇ ਪੈਸੇ ਦੇ ਸਾ ਸਾਨੂੰ ਵੀ ਤਾਂ ਲੇਣੇ। ਸਾਨੂੰ ਵੀ ਤਾਂ ਲੇਣੇ ਹੈਗੇ। ਅੱਛਾ।
ਸੌਦਾ ਛੋਟਾ ਬਿੰਦਾ
ਅੱਛਾ ਅਸ ਅਸੀਂ ਵੀ ਲੈ ਕੇ ਆਵਾਂਗੇ ਇੱਕ ਦੋ ਇੱਕ ਸੌ ਤੀਸ ਦਾ ਕੀ ਕਰਨਾ ਉਹਦੇ ਚ ਤਾਂ ਜਾਨਵਰ ਪੈਦਾ ਹੋ ਜਾਣਗੇ।
ਹੋਰ ਸੁਣਾਓ ਕੀ ਕਰਦੇ ਆ?
ਬਸ ਕੀ ਸੁਣਾਓ?
ਅੱਛਾ, ਨਾਲ ਈਏ ਤੁਸੀਂ, ਬੈਠੇ
ਉਹ ਹੁਣ ਤਾਂ ਬੈਠੇ ਆ ਗਰਮ ਪਾਣੀ ਪੀਵਾਂਗੇ। ਮੈਂ ਘਰ ਨੂੰ ਆਈ ਆ ਇਸ ਕਰਕੇ ਲੇਟ ਉੱਠੀ ਆ।
ਅੱਛਾ,
ਹੋਰ
ਆਪਣੇ ਘਰੇ ਆਈ ਆ।
ਤਾਂਹੀ ਤਾਂ ਇੰਨੇ ਵਜੇ ਉੱਠੀ
ਅੱਛਾ,
ਸਸੁਰਾਲ ਚ
ਅੱਛਾ, ਹੋਰ ਸੁਣਾ? ਸੂਟ ਸਾਂਟ ਸੀਂਦੀ ਆ ਤੂੰ?
ਹਾਂ ਸੂਟ ਸੀਂਧੀ ਆ। ਮੈਂ ਤਾਂ ਸੀਟੈਟ ਦਾ ਵੀ ਪੇਪਰ ਭਰਿਆ ਸੀ।
ਅੱਛਾ ਅਸੀ ਵੀ ਭਰੀ ਆ ਡੀ ਗਰੁੱਪ ਦਾ ਪੇਪਰ ਹੈਗਾ ਨਾ। ਅੱਸੀ ਵੀ ਭਰਿਆ ਕਿਤਾਬਾਂ ਲੈਣੀ ਸੀ ਪਰ ਆਈ ਨਹੀਂ ਹੈਗੀ ਅੱ ਜ ਇੱਥੇ ਬਾਰਸ ਆਈ ਹੋਈ ਆ। ਇਸ ਕਰਕੇ ਸ਼ਹਿਰ ਚ ਗਿਆ ਨਹੀਂ ਗਿਆ। ਦੇਖਾਂਗੇ ਦੇਖਦੇ ਹਾਂ।
ਹੈਲੋ, ਇੱਥੇ ਤਾਂ ਮਾਰਖੰਡੇ ਤਾਂ ਪਾਣੀ ਵੀ ਬਹੁਤ ਆਇਆ ਹੋਇਆ।
ਕਿਵੇਂ ਜਾਵਾਂ ਸਾਡੇ ਘਰ ਦੇ ਤਾਂ ਇੱਥੇ ਹੀ ਬਹਿ ਗਏ। ਸਾਰੇ ਕੰਮ ਚ ਵੀ ਨਹੀਂ ਕੋਈ ਗਿਆ।
ਹੈਲੋ। ਵਾਜ਼